ਹੈਲੋ ਹਾਂਜੀ ਸ਼ਸ਼ ਸ਼੍ਰੀ ਅਕਾਲ ਜੀ।
ਹੋਰ ਸੁਣਾਓ ਠੀਕ ਠਾਕ, ਤੁਸੀਂ ਸੁਣਾਓ।
ਬਸ ਵਧੀਆ ਵਧੀਆ ਸੁਣਾਵੇ।
ਹੋਰ ਕੀ ਕਰਦੇ ਪਏ ਔ?
ਬਸ ਬੈਠੇ ਸੀਗੇ, ਸੁਣਾਓ? ਹਾਂਜੀ-ਹਾਂਜੀ,
ਬ ਤੁਸੀਂ ਵਹਲੇ ਕਿੱਦਾਂ ਹੋ ਗਏ, ਹੋ ਲੇਡੀਜ਼ ਤਾਂ ਫਰੀ ਹੁੰਦੀਆਂ ਨਹੀਂ
ਹਾਂਜੀ-ਹਾਂਜੀ,
ਮੈਂ ਕਿਹਾ ਤੁਸੀਂ ਫਰੀ ਕਿੱਦਾਂ ਹੋ ਗਏ, ਲੇਡੀਜ਼ ਤੇ ਫਰੀ ਹੁੰਦੀਆਂ ਹੀ ਨਹੀਂ।
ਬਸ ਬਸ ਏਦਾਂ ਹੀ ਬਸ ਹਨੇ ਫਰੀ ਹੋਏ ਸੀਗੇ। ਅੱਜ ਜਲਦੀ ਉੱਠ ਗਏ ਸੀ।
ਅੱਛ ਜਲਦੀ ਉੱਠ ਗਏ ਸੀ ਠੀਕ ਹੈ। ਬਸ ਅਸੀਂ ਵੀ ਸਵੇਰੇ ਉੱਠ ਗਏ ਸੀ, ਕੋਈ ਚਾਰ ਸਾਢੇ ਚਾਰ ਵਜੇ ਕੋਲ ਤੇ ਉੱਠ ਕੇ ਆਪਣਾ ਨਹਾ ਧੋ ਕੇ ਪਾਠ ਵਗੈਰਾ ਕੀਤਾ। ਤੇ ਫਿਰ ਥੋੜੀ ਬਾਰ ਵੋਕ ਕਰਨ ਚਲੇ ਗਏ ਫਿਰ ਹੁਣ ਆਏ। ਨਾਸ਼ਤਾ ਵਗੈਰਾ ਤੇ ਕੀਤਾ, ਨੀ ਹੁਣ ਥੋੜਾ ਬਹੁਤਾ ਦੁਪਹਿਰ ਦਾ ਸੋਚੀਏ ਮੈਂ ਕਿਹਾ।
ਹਾਂ ਬਸ ਅਸੀ ਵੀ ਦੁਪਹਿਰ ਤਾਂ ਲੱਗੇ ਸੀ ਕਰਨ,
ਰੋਟੀ ਪਾਣੀ ਦਾ ਬਸ ਬੜਾ ਝੰਜਟ ਏ
ਉਹੀ ਨਾ ਗਰਮੀਆਂ ਚ ਦਿਲ ਵੀ ਨੀ ਕਰਦਾ ਬਣਾਉਣ ਨੂੰ।
ਬਸ ਤੇ ਸਬਜ਼ੀਆਂ ਵੀ ਤਾਂ ਸਮਝ ਨੀ ਆਂਦੀਆਂ ਕੀ ਬਣਾਈਏ?
ਉਹ ਹੀ ਨਾ ਕੁਚ ਤਾਂ- ਖਾਣ ਵਾਸਤੇ ਹੀ ਏਦਾਂ ਕਰਦੇ ਰਹਿੰਦੇ ਨੇ ਇਹ ਨੀ ਖਾਣਾ ਉਹ ਨੀ।
ਬਿਲਕੁਲ ਬਿਲਕੁਲ ਕੀ ਕਰਨਾ, ਸਭ ਦੇ ਵੱਖਰੇ ਵੱਖਰੇ ਨੇ ਉਹਨੇ- ਕਹਿਣਾ ਮੈਂ ਬਤਾਊ ਨੀ ਖਾਣੇ, ਉਹਨੇ ਕਹਿਣਾ ਮੈਂ ਕਰੇਲੇ ਨੀ ਖਾਣੇ ਤੇ- ਤੇ ਜਿੰਨੇ ਗੈਸ ਅੱਗੇ ਖਿਲੋਣਾ ਪਤਾ ਤੇ ਉਹਨੂੰ ਲੱਗਦਾ ਕਿੱਦਾਂ ਸਬਜ਼ੀਆਂ ਬਣਦੀਆਂ ਨੇ।
ਹੋ ਤਾਂ ਹੈ।
ਹੋਰ? ਕੀ ਕਰੀਏ ਫੇਰ ਇਹਨਾਂ ਦੀਆਂ ਡਿਮਾਂਡਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ। ਹੂੰ, ਤੇ ਸਰਦੀਆਂ ਚ ਫੇਰ ਥੋੜ੍ਹੀਆਂ, ਸਬਜ਼ੀਆਂ ਹੁੰਦੀਆਂ ਸਾਗ ਵਗੈਰਾ ਆ ਗਿਆ ਮੇਥੀ ਆ ਗਈ। ਪਾਲਕ ਆ ਗਈ ਥੋੜ੍ਹਾ ਫ਼ਰਕ ਪੈ ਜਾਂਦਾ ਹੈ, ਤੇ ਗਰਮੀਆਂ ਚ ਕੁਛ ਵੀ ਬਣਾਣਾ ਤੇ ਬਸ ਆਪ ਹੀ ਸੜਨ ਵਾਲਾ ਕੰਮ ਹੁੰਦਾ ਜੇ।
ਹਾਂਜੀ-ਹਾਂਜੀ ਉਹ ਤਾਂ ਹੈ ਹੀ ਆ। ਹੋਰ ਸੁਣਾਓ? ਬਸ ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ, ਤੁਸੀਂ ਹੁਣ?
ਕੁਛ ਨੀ ਬਸ ਹੁਣੇ ਫ੍ਰਰੀ ਹੋਏ ਆ ਦੋ ਵਾਰ ਨਹਾ ਲਿੱ ਤਾਂ ਹੁਣ ਤੀਜ ਤਿੰਨ ਤੀਜੀ ਵਾਰ ਸੋਚਦੇ ਪਏ, ਆ ਵੀ ਇੱਕ ਤਾਰੀ ਲੈ ਹੀਈ ਆਈਏ।
ਗਰਮੀਆਂ ਚ ਤਾਂ ਸਰ ਅੱਗੇ ਏਸੀਆਂ ਦਾ ਵੀ ਬੁਰਾ ਹਾਲ ਹੋਇਆ।
ਬਸ ਜੀ ਏ ਵੀ ਸ਼ੁਕਰ ਕਰਦੇ ਨੇ ਮੈਨੂੰ
ਹਾਂ ਹੋਰ ਇੱਕ ਤਾਂ ਲਾਈਟ ਬਹੁਤ ਰਹਿੰਦੀ ਫ
ਬਸ ਸਾਡੀ ਵੀ ਸਵੇਰ ਦੀ ਗਈ ਦੀ ਸੀ, ਤੇ ਹੁਣ ਹੀ ਆਈ ਲਾਈਟ ਵੀ ਸਟ ਦੀ ਗਈ ਸੀ ਅੱਜ ਉਸ ਲਾਈਟ ਵੀ, ਲਾਈਟ ਵੀ ਬੰਦ ਹੋਜੇ ਤੇ ਸਾਰੇ ਕੰਮ ਰੁਕ ਜਾਂਦੇ ਨੇ,
ਹਾਂ ਅੱਜ-ਕੱਲ੍ਹ ਘਰ ਘਰ ਤਾਂ ਏਸੀ ਹੋ ਗਏ ਦੇ ਨੇ,
ਬਸ ਜੀ ਏਸੀਆਂ ਨੇ ਕੰਮ ਖ਼ਰਾਬ ਕਰ ਸਰੀਰ ਖ਼ਰਾਬ ਕਰਤੇ ਨੇ ਇਹਨਾਂ ਨੇ,
ਪਰ ਕੇ ਏਸੀਆਂ ਦੇ ਲੋਡ ਕਾਰਨ ਫਿਰ ਬਸ ਏਦਾਂ ਹੀ,
ਬਸ ਬਸ ਇਹਨਾਂ ਕਰਕੇ ਤੇ ਗਰਮੀ ਹੋਈ ਦੀ ਹੈ ਕੁਛ ਹੈ, ਬਾਹਰ ਦੇਖੋ ਸਾਧਨ ਨੇ, ਤੇ ਬਾਈਕਾਂ ਨੇ ਜਨੇ ਖਨੇ, ਕੋਲ਼ ਗੱਡੀਆਂ ਨੇ ਬਸ ਇਹਨਾਂ ਨੇ ਜ਼ਿਆਦਾ ਪਰੇਸ਼ਾਨੀ ਕੀਤੀ ਹੈ।
ਹਾਂਜੀ-ਹਾਂਜੀ,
ਏ ਜ਼ਿਆਦਾ ਵੱਧਦੇ ਰ ਨਹੀਂ ਅਤੇ ਪਹਿਲੇ ਕੋਈ ਏਸੀ।
ਔਹੀ ਨਾ, ਸਹੀ ਗੱਲ ਹੈ ਚੁੰਨੀਆਂ ਹਾਂ ਪੁਰਾਣੇ ਰਿਵਾਜ ਲੋਕ ਤੇ ਚੁੰਨੀਆਂ ਕਿੱਲਿਆਂ ਕਰਕੇ ਉਓਹੀ ਲਬੇਟ ਲੋਟ ਸੋ ਜਾਂਦੇ ਸੀ।
ਬਸ ਜੀ ਉਹ ਟੈਮ ਜਿਆਦਾ ਵਧੀਆ ਹੀ, ਬਸ ਅੱਜ ਕੱਲ ਤੇ ਇਹ ਜੇ ਬਾਈ ਹਾਂ ਨਹੀਂ ਅੱਜ ਕੱਲ ਤੇ ਸਾਰੀ ਰਾਤ ਏ ਸੀ ਚੱਲਦਾ ਰਹੇ ਤੇ ਨੀਂਦਰ ਪਈ ਰਹਿੰਦੀ ਜਿੱਦਾਂ ਹੀ ਬੰਦ ਹੋਇਆ ਤੇ ਨਾਲ ਹੀ ਅੱਖਾਂ ਸਾਡੀਆਂ ਖੁਲ ਜਾਂਦੀਆਂ
ਹੋਰ ਹੋਰ ਸਹੀ ਗੱਲ ਆਪਾਂ ਤਾਂ ਚਲੋ ਫੇਰ ਬੱਚਿਆਂ ਦਾ ਹੀ ਹਾਲ ਹੈ ਹਾਂ ਏਸੀ ਬੰਦ ਹੋ ਜਾਵੇ ਸਹੀ
ਜ
ਉਹਨਾ ਨੂੰ ਸਾਡੇ ਨਾਲੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਏ ਸੀ ਬੰਦ ਹੋ ਗਿਆ।
ਸੋ ਬਸ ਸ਼ੁਰੂ ਤੋਂ ਗਿੱਝ ਗਏ ਨੇ ਨਾ ਉਹਨਾਂ ਦੀਆਂ ਆਦਤਾਂ ਪੈ ਗਈਆਂ ਨੇ ਸਾਨੂੰ ਮਾਂ ਪਿਓ ਨੇ। ਸ਼ੁਰੂ ਤੋਂ ਏਦਾਂ ਹੀ ਚਲੋ ਅਸੀਂ ਗਰਮੀ ਵੇਖੀ ਹੈ ਤੇ ਅਸੀਂ ਸਭ ਕੁਛ ਵੇਖਿਆ।
ਅੱਜ ਕੱਲ ਦੀ ਜਨਰੇਸ਼ਨ ਨ ਹਾਂ ਅੱਜ ਕੱਲ ਦੀ ਜਨਰੇਸ਼ਨ ਨ ਬਰਦਾਸ਼ਤ
ਹਮ ਸਾਡੇ ਟਾਈਮ ਤੇ ਕਿੱਥੇ ਏਸੀ ਹੁੰਦੇ ਹੀ ਅੱਜ ਕੱਲ ਦੇ ਹਰ ਘਰਾਂ ਵਿੱਚ ਏਸੀ ਨੇ
ਹ
ਤੇ ਬੱਚੇ ਵੀ ਕਹਿੰਦੇ ਨੇ ਬਸ ਸਾਨੂੰ ਅਸੀਂ ਥੱਲੇ ਪਾਈ ਰੱਖੋ ਤੇ ਲੱਤਾਂ ਮਾਰੀ ਜਾਣਗੇ ਏ ਸੀ ਬੰਦ ਹੋ ਜਾਏ, ਤੇ ਨਾਲ ਹੀ ਬੈਡੇ ਸ਼ੁਰੂ ਹੋ ਜਾਣਗੇ ਨਾਲ।
ਬਸ ਬਸ, ਹੋਰ ਸੁਣਾਓ ਤੁਸੀਂ? ਅਸੀਂ ਅੱਜ ਬਣਾਏ ਆਲੂ ਮਟਰ,
ਬਸ ਜੀ ਆ ਗਰਮੀਆਂ ਚ ਤੇ ਆਲੂ ਖਾ-ਖਾ ਕੇ ਲੋਕੀ ਬਾਲੂ ਬਣੇ ਹੋਏ ਨੇ ਅੱਧੇ ਤੇ,
ਨੀ ਆਦਾ ਆਲੂ ਮਟਰ ਦਾ ਜੋ ਸਰਦੀਆਂ ਚ ਆਦਾ ਨਾ। ਉਹ ਟੇਸਟ ਚ ਨਹੀਂ ਹੈਗਾ।
ਆਲੂ ਉਲੂ ਅਸੀ ਤੇ ਆਲੂ ਵਗੈਰਾ ਤੇ ਖਾ ਕੇ ਨੀ ਖੁਸ਼ ਹੈਗੇ ਬਿਲਕੁਲ ਵੀ ਸਾਡੇ ਤੇ ਹੱਥ ਵੀ ਨੀ ਲਾਉਂਦੇ ਆਲੂ।
ਅੱਛਾ
ਨਾ ਜੀ ਅਸੀਂ ਨ ਅਸੀਂ ਅਸੀਂ ਵੈਸੇ ਦੋਨੋ ਹਸਬੈਂਡ ਵਾਈਫ ਤੇ ਆਲੂ ਖਾਂਦੇ ਹੀ ਨਹੀਂ।
ਸਾਡੇ ਇੱਥੇ ਜਿੰਨੇ ਮਰਜ਼ੀ ਬਣਾਈ ਜਾਓ। ਛੱਡ ਕੇ ਜੀਰੇ ਵਾਲੇ ਬਣਾਈ ਜਾਓ ਆਹ ਆਲੂ ਦਾ ਬਣਾ ਲੋ ਅੱਜ ਉਹ ਆਲੂ ਦਾ ਬਣਾ ਲੋ।
ਸਾਡੇ ਨੀ ਬਸ ਤੁਸੀਂ ਇਕੱਟਾ ਸੁਟਵਾਇਆ ਹੋਣਾ ਲੱਗਦਾ ਆਲੂ ਦਾ।
ਹੋਰ ਪੰਜ ਪੰਜ ਕਿੱਲੋ ਸੱਚੇ ਸਾਡੇ ਇਕੱਠੇ ਹੀ ਆ ਜਾਂਦੇ ਆਲੂ। ਤਿੰਨ ਚਾਰ ਦਿਨ ਨੀ ਨਿਕਲਦੇ ਜੀਰੇ ਵਾਲੇ ਆਲੂ ਬਹੁਤ ਪਸੰਦ ਨੇ ਇਹਨਾਂ ਨੂੰ।
ਚਲੋ ਵਧੀਆ ਗੱਲ ਪਸੰਦ ਮਨਪਸੰਦ ਸਬਜ਼ੀਆਂ ਦੇਣੀਆਂ ਚਾਹੀਦੀਆਂ ਚਲੋ ਸਾਡੇ ਵਾਸਤੇ। ਤੇ ਸਾਰਾ ਦਿਨ ਵਿਚਾਰੇ ਕਮਾਈ ਕਰਨ ਜਾਂਦੇ ਨੇ ਹੋਰ ਜ ਤਮਨਪਸੰਦ ਦੀ ਰੋਟੀ ਦਿੱਤੀ ਤੇ ਕੀ ਫਾਇਦਾ। ਸਾਡਾ ਘਰ ਬਹਿਣ ਦਾ ਹਮ।
ਫੇਰ ਏਸੀ ਚ ਬਹਿ ਜਾਂਦੇ ਆ ਜਾ ਕੇ।
ਆਹੋ ਸਹੀ ਹੈ
ਉਹ ਫੇਰ ਘੁੰਮਦੇ ਨੇ ਬਚਾਰੇ।
ਬਸ ਬਈ ਆਦਮੀਆਂ ਲਈ ਵੀ ਸਟਰਗਲ ਤਾਂ ਹੁੰਦਾ ਹੀ ਹੈ। ਲਾਈਫ ਚ ਫਿਰ ਕੇ ਕੀ ਕਰ। ਹੋਰ ਸੁਣਾਓ ਕਿਤੇ ਘੁੰਮਣ ਨੀ ਗਏ ਤੁਸੀਂ?
ਬਸ ਜਾਣਾ ਆ ਹੁਣ ਇੱਕ ਛੁੱਟੀਆਂ ਤੇ ਲਾਸਟ ਚ ਜਾਵਾਂਗੇ।
ਅੱਛਾ ਜੀ। ਕਿੱਧਰ ਜਾਣ ਦੀ ਸਲਾਹ ਬਣਾਈ ਹੈ ਤੁਸੀਂ ਫਿਰ? ਅੱਛਾ ਚਲੋ ਜੀ ਚਲੋ ਥੋੜਾ ਬਹੁਤਾ ਤੇ ਵੈਦਰ ਠੀਕ ਹੋਏਗਾ ਓਧਰ। ਇੱਧਰ ਆਪਣਾ ਜਿਵੇਂ ਜ਼ਿਆਦਾ ਗਰਮੀ ਹੈ।
ਹਾਂ ਨਹੀਂ ਉੱਧਰ ਠੰਡ ਹੈ।
ਹਾਂ ਥੋੜਾ ਜਿਹਾ ਵੈਦਰ ਦਾ ਫਰਕ ਜ਼ਿਆਦਾ ਵੀ ਨਹੀਂ ਹੋਏਗਾ ਥੋੜਾ ਜਿਹਾ ਵੈਦਰ ਦਾ ਫਰਕ। ਹੋਏਗਾ ਉਧਰ।
ਨੇਬਰ ਹੋ ਕੇ ਆਏ ਸਾਡੇ ਇੱਧਰੋਂ ਤੇ ਠੰਡ ਸੀਗੀ ਕਹਿੰਦੇ ਥੋੜੀ। ਵਿੱਚ ਧੁੱਪ ਹੈ ਵਿੱਚ ਬੱਦਲ ਹੈ ਵਿੱਚ ਬਰਫ਼ ਪੈ ਰਹੀ ਹੈ।
ਉੱਥੇ ਵੀ ਬਸ ਜਿ ਹੁਣ ਅ ਜਿਵੇਂ ਆਪਣਾ ਹੇਮ ਉੱਧਰ ਹੈਗਾ ਆਪਣਾ। ਕੀ ਕਹਿੰਦੇ ਮੰਨੀਕਰਨ ਸਾਹਿਬ ਗਏ? ਗੁਰਦੁਆਰਾ ਤੇ ਜਿੱਥੇ ਗਰਮ ਪਾਣੀ ਦੇ ਵਿੱਚ। ਅਤੇ ਰੋਟੀ ਸਬਜ਼ੀ ਬਣਦੀ ਹੈ।
ਜੀ ਹਮ
ਤੇ ਉੱਧਰ ਮੇਰੀ ਸਿਸਟਰ ਗਈ ਹੋਈ ਸੀ। ਉੱਧਰ ਤੇ ਉੱਥੇ ਤੇ ਅੱਛਾ-ਅੱਛਾ ਉੱਧਰ ਤੇ ਫਿਰ ਹਾਂ-ਹਾਂ-ਹਾਂ ਉਹ ਵੀ ਮਨਾਲੀ ਵਗੈਰਾ। ਉੱਧਰ ਕਸੋਲ ਮਨਾਲੀ ਘੁੰਮ ਕੇ ਆਏ ਨੇ ਅੱਗੇ ਕੀ ਹੈਗਾ ਆਪਣਾ ਅਪਣਾ। ਹਾਂ ਬਸ ਉੱਧਰ ਘੁੰਮ ਕੇ ਆਏ ਨੇ ਤੇ ਉੱਧਰ ਤੇ ਕਹਿੰਦੇ ਵੈਦਰ ਇੰਨਾ ਅੱਛਾ ਸੀ। ਸੀਗਾ ਤੇ ਜਦੋਂ ਹੀ ਥੋੜਾ ਆਪਣਾ ਇੱਧਰ ਨੂੰ ਪਿਆ ਪੈਰ ਤੇ ਨਾਲ ਹੀ ਗਰਮੀ
ਹਮ ਉੱਧਰ ਹਸਬੈਂਡ ਗਏ ਹੋਏ ਸੀ ਮੇਰੇ ਪਹਿਲੇ ਲੇਹ ਲਦਾਖ।
ਅੱਛਾ-ਅੱਛਾ ਲੇਹ ਲਦਾਖ ਤੇ ਗਰਮੀ ਹੁੰਦੀ ਹੈ।
ਨਹੀਂ-ਨਹੀਂ ਲੇਹ ਲਦਾਖ ਤਾਂ ਬਰਫ਼ ਹੈ ਬਹੁਤ ਜ਼ਿਆਦਾ।
ਅੱਛਾ ਜੀ ਚਲੋ ਫਿਰ ਆਪਣੇ ਇਸ ਮੌਸਮ ਚ ਹੁੰਦੀ ਹੋਏਗੀ ਬਰਫ਼ ਵੈਸੇ ਤਾਂ ਉੱਥੇ ਗਰਮੀ ਵੀ। ਬੜੀ ਹੁੰਦੀ ਰੇਤ ਵਗੈਰਾ ਵੀ ਉੱਥੇ ਬੜੀ ਹੁੰਦੀ ਏ। ਮੇਰੇ ਵੀ ਕੋਈ ਨੋਨ ਗਏ ਸੀ ਉਦੋਂ ਤੇ ਉਹ ਦੱਸਦੇ ਪਏ ਸੀ ਅੱਛੇ ਵੈਸੇ ਬਣੀ ਹੋਈਏ।
ਹਾਂ, ਪੀਸਫੁਲ ਏਰੀਆ ਬਹੁਤ ਵਧੀਆ ਕਹਿੰਦੇ ਦੱਸਦੇ ਹੀ ਕਹਿੰਦੇ ਰਾਤੀ ਪਾਣੀ ਭਰ ਕੇ ਰੱਖਦੇ ਸੀ ਆਪਾਂ ਸਵੇਰੇ ਜੰਮਿਆ ਹੁੰਦਾ ਸੀ। ਇੰਨੀ ਠੰਢ ਸੀਗੀ ਉਥੇ ਹਾਂ ਬਹੁਤ ਠੰਢ ਸੀ ਉੱਥੇ ਕਹਿੰਦੇ।
ਚੋਂ ਬੋਤਲ ਬਾਹਰ ਲਿਆਂਦੇ ਨੇ ਤੇ ਬਰਫ਼ ਪਿਘਲ ਗਈ ਸਾਰੀ ਤੇ ਪਾਣੀ ਖਤਮ
ਜਿੱਦਾਂ ਰਾਤੀ ਭਰ ਕੇ ਰੱਖ ਨਾ ਪਾਣੀ ਸਵੇਰੇ ਕਹਿੰਦੇ ਜਗ ਮਤਲਬ ਉਹ ਚ ਹੋਇਆ ਸੀਗਾ ਬਰਫ਼ ਜੰਮੀ ਹੋਈ ਸੀ ਸਾਰੀ ਉਹਨਾਂ ਨੇ ਨਹਾ ਨਹੁ ਪਾਣੀ ਵਿੱਚ ਟੱਬ ਚ
ਹੂੰ
ਹੂੰ ਬੜੋ ਔਖਾ ਕਹਿੰਦੇ ਕੱਟਿਆ ਇਹਨਾਂ ਦੇ ਲਿਪਸ ਲੁਪਸ ਸਾਰੇ ਪਾਟ ਬੜਾ ਔਖਾ ਸੀਗਾ ਇਹਨਾਂ ਦਾ ਪਟੋੂਰ
ਬਸ ਚਲੋ ਫੇਰ ਵੀ ਕਈ ਰਹਿ ਹੀ ਲੈਂਦੇ ਨੇ ਐਡਜਸਟ ਕਰਨਾ ਪੈਂਦਾ ਕਿ ਕਰਨਾ ਹੁਣ ਜਿਵੇਂ ਆਪਣਾ ਸਵੇਰੇ ਉਹ ਲਾਈ ਦਾ ਆਪਣਾ ਲਾਈਵ ਉਹਦਾ ਹੇਮਕੁੰਟ ਸਾਹਿਬ ਦਾ ਤੇ ਉੱਥੇ ਦਿਖਾਂਦੇ ਨੇ ਕਿੰਨੀ ਬਰਫ਼ ਐ ਪਰ ਫੇਰ ਵੀ ਜਿਹਨਾਂ ਦੇ ਮਨ ਚ ਸ਼ਰਧਾ ਹੈਗੀ ਲੋਕੀ ਜਾ ਹੀ ਰਹੇ ਨੇ ਉੱਥੇ ਕਈਆਂ ਨੂੰ ਬਿਲਕੁਲ ਜਿਨਾਂ ਨੂੰ ਬੁਲਾਉਣਾ ਉਹਨਾਂ ਨੇ ਜਾਣਾ ਤੇ ਦੇਖੋ ਕਈਆਂ ਨੂੰ ਉੱਥੇ ਸਾਹ ਦੀ ਵੀ ਦਿੱਕਤ ਹੋ ਰਹੀ ਹੈ
ਹਾਂ
ਦਿੱਕਤ ਹੋ ਰਹੀ ਐ ਹਰ ਚੀਜ਼ ਹੋ ਰਹੀ ਐ ਪਰ ਉਹਨਾਂ ਦੇ ਮਨ ਵਿੱਚ ਹੈ ਨਾ ਅਸੀਂ ਜਾਣਾ ਏ ਤੇ ਉਹ ਦੇ ਖੋ ਜਾ ਕੇ ਜ਼ਰੂਰ ਦਰਸ਼ਨ ਕਰਕੇ ਆਂਦੇ ਨੇ
ਬਿਲਕੁਲ-ਬਿਲਕੁਲ
ਜਿਹਨਾਂ ਨੂੰ ਪਰਮਾਤਮਾ ਦਾ ਹੁਕਮ ਹੋਣਾ ਓਹੀਓ ਜਾ ਸਕਦੇ ਨੇ ਅਸੀਂ ਕਿੱਥੋਂ ਜਾ ਸਕਦੇ ਅਸੀਂ ਬਾਜ਼ਾਰ ਵੀ ਜਾਣਾ ਏਦੇ ਮੋੜ ਤੋਂ ਵਾਪਸ ਆ ਜਾਂਦੇ ਆ ਵੀ ਰਹਿਣ ਦੋ
ਬਹੁਤ ਗਰਮੀ ਹਾਂ ਉਹੀ ਐ ਨਾ
ਹੂੰ
ਹੋਰ ਸੁਣਾਓ ਤੁਸੀਂ
ਹੋਰ ਤੁਸੀਂ ਕੀ ਬਣਾ ਲਿਆ ਅੱਜ
ਅਸੀਂ ਪਹਿਲੇ ਤਾਂ ਸਾਰਾ ਦਿਨ ਸੋਚਦੇ ਰਹੇ ਹਾਂ ਸਵੇਰੇ ਉੱਠਦੇ ਕੀ ਕਰੀਏ ਕੀ ਕਰੀਏ ਸਬਜ਼ੀ ਵਾਲਾ ਅੱਜ ਆਪਣੇ ਪਿੰਡ ਗਿਆ ਦਾ ਸੀ ਤੇ ਹਾਰ ਕੇ ਫੇਰ ਕੜੀ ਧਰੀ ਕੀ ਕਰਨਾ ਫੇਰ ਕੜੀ ਧਰੀ ਹੁਣ ਕੜੀ ਕੁੜੀ ਬਣਾਈ ਐ ਹੁਣ ਥੋੜ੍ਹੀ ਦੇਰ ਤੱਕ ਵੇਖਦੇ ਆ ਚਾਵਲ ਬਣਾਵਾਂਗੇ ਕੜੀ ਨਾਲ। ਤੇ ਬਸ ਆਪਣਾ ਹੋ ਜਾਏਗਾ ਸਿਸਟਮ ਫਿਰ ਰਾਤ ਦਾ ਵੀ ਇਨਾ ਐਡਜਸਟ ਕਰ ਲਾਂਗੇ ਕੀ ਕਰਨਾ।
ਹੋਰ ਗਰਮੀ ਚ ਇੱਕ ਟਾਈਮ ਬਣ ਜਾਏ ਬਹੁਤ।
ਹੋਰ ਬਾਰ ਬਾਰ ਕੌਣ ਬਣਾਏ
ਹਮ ਹ ਹਮ ਠੀਕ ਹੈ
ਨਹੀਂ ਕੁਛ ਲੱਭੇਗਾ ਤੇ ਦਹੀਂ ਚ ਰਾਇਤਾ ਵਗੈਰਾ ਨਾਲ ਪੈਕ ਤੇ ਰੋਟੀ ਖਾਧੀ ਜਾਏਗੀ ਹੋਰ ਕੀ ਹੋਏਗਾ
ਹਾਂ ਹਾਂ
ਦਹੀਂ ਵਗੈਰਾ ਵੀ ਚਲੋ ਵਧੀਆ ਈ ਗਰਮੀ ਦੇ ਦਿਨ ਨੇ।
ਹਾਂਜੀ ਹਾਂਜੀ, ਉਹ ਤਾਂ ਹੈ ਹੀ ਆ ਦਹੀਂ ਵੈਸੇ। ਗਰਮ ਹੁੰਦਾ ਤਾਂਸੀਰੇ ਦੀ ਗਰਮ ਹੁੰਦੀ ਲੱਸੀ ਵੀ ਆ ਕਰਰੋ ਜ਼ਿਆਦਾ।
ਅੱਛਾ ਲੱਸੀ ਪੀ ਲਈ ਨਹੀਂ ਵੈਸੇ ਚਲੋ ਦਹੀਂ ਚ ਰਤਾ ਵਗੈਰਾ ਪੈ ਜਾਂਦਾ ਕੀ ਐ ਨਾ ਤੇ ਥੋੜੀ ਬਰਫ਼-ਬਰਫ਼ ਪਾ ਲਈ ਦੀ ਐ ਤੇ ਠੀਕ ਹੋ ਜਾਂਦਾ ਉਹ ਵੀ
ਇਹਦਾ ਪੈ ਗਿਆ
ਘੀਏ ਦਾ ਰਹਿਤਾ ਪੈ ਕੇ ਠੀਕ ਹੋ ਜਾਂਦਾ
ਹੋਰ ਸੁਣਾਓ?
ਬਸ ਵਧੀਆ ਤੁਸੀ ਸੁਣਾਓ?
ਹਾਂਜੀ।
ਤੁਸੀਂ ਸੁਣਾਓ ਮੈਂ ਕਿਹਾ
ਬਸ ਜੀ ਸਾਰਾ ਕੁਛ ਤੇ ਸੁਣਾ ਤ ਤੁਹਾਨੂੰ ਹੋਰ ਕੀ
ਹਹ ਹਹ
ਤੁਸੀਂ ਸੁਣਾ ਦੋ ਕੁਛ ਹੈਗਾ ਤੇ ਸਾਡੇ ਕੋਲ ਤੇ ਹੁਣ ਬਸ ਇਹੀ ਸੀ
ਹਮ ਤੁਸੀ ਨੀ ਗਏ ਕਿਤੇ
ਅਸੀਂ ਵੇਖੋ ਬਣਾਉਦੇ ਤੇ ਪਏ ਹਾਂ ਸਲਾਹ ਜੇ ਜਾਇਆ ਗਿਆ ਤੇ
ਅੱਛਾ
ਜਾ ਕੇ ਆਵਾਂਗੇ ਵੇਖੋ ਕਿੱਧਰ ਲੈ ਕੇ ਜਾਂਦੇ ਨੇ ਚਲੋ ਦੀਦੀ ਮੈਨੂੰ ਨਾ ਕਿਸੇ ਦੀ ਕੋਲ ਆ ਰਹੀ ਹੈ ਵਿੱਚ ਚਲੋ ਮੈਂ ਤੁਹਾਨੂੰ ਬਾਅਦ ਕਰਦੀ
ਠੀਕ ਹੈ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ